ਹ।
ਹੈਲੋ। ਹਾਂਜੀ, ਸਤਿ ਸ੍ਰੀ ਅਕਾਲ।
ਜ।
ਹੈਲੋ।
ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਜੀ, ਹੋਰ ਸੁਣਾਓ? ਮੈਂ, ਕਿਹਾ। ਹੈਲੋ। ਵਧੀਆ ਜੀ, ਕੀ ਕਰਦੇ ਹੋ? ਕੁਛ ਨੀ ਬਸ ਵੇਹਲੇ।
ਕੁਛ ਨੀ, ਬਸ ਬੈਠੀ ਸੀ।
ਅੱਛਾ ਜੀ। ਹੋਰ ਸੁਣਾਓ ਗੱਲਬਾਤ? ਹਾਂਜੀ ਹਾਂਜੀ ਵਹਲੇ, ਬਸ ਹੁਣੀ ਆਈ ਸੀ ਘਰੇ।
ਅੱਛਾ-ਅੱਛਾ ਕਿਤੇ ਗਏ ਸੀਗੇ
ਹਾਂਜੀ-ਹਾਂਜੀ ਉਹ ਫਰੈਂਡ ਦਾ ਬਰਡੇ ਸੀਗਾ ਫਿਰ ਤਾਂ ਗਈ ਸੀ ਪਹਿਲਾਂ ਸਵੇਰੇ ਮੈਨੂੰ ਮਾੜਾ ਜਿਹਾ ਕੰਮ ਸੀਗਾ ਤੇ ਫਿਰ ਬਾਅਦ ਚ ਉਹਦਾ ਫੋਨ ਆਇਆ ਸੀਂ ਕਹਿੰਦੀ ਆ ਜਾਓ ਮੈਂ ਕਿਹਾ ਚੱਲ ਠੀਕ ਆ
ਓਦਾ ਇੰਨੀ ਗਰਮੀ ਦੇ ਵਿੱਚ ਜਾ ਵੀ ਨੀ ਨਾ ਹੁੰਦਾ
ਹਾਂਜੀ ਫੇਰ ਤਾਂ ਹੀ ਆਪਾਂ ਆ ਗਏ ਹੁਣੀ ਫੇਰ ਇਨਾ ਟਾਈਮ ਰੁੱਕ ਵੀ ਨਹੀਂ ਹੁੰਦਾ ਸੀਗਾ ਚਲੋ ਮੈਂ ਕਿਹਾ ਇੱਕ ਵਾਰ ਤਾਂ ਦਿਨ ਆਣਾ ਹੁੰਦਾ ਆ ਸਾਲ ਚ ਹਾਂਜੀ
ਨਾਲੇ ਸਹੇਲੀਆਂ ਨੇ ਬੁਲਾਇਆ ਹੋਵੇ ਤੇ ਫੇਰ ਜਾਣਾ ਤਾਂ ਬਣਦਾ ਵਾ
ਜਾਣਾ ਤਾਂ ਬਣਦਾ ਹੀ ਆ ਹਾਂਜੀ ਹੋਰ ਸੁਣਾਓ ਗੱਲਬਾਤ ਕੋਈ
ਬਸ ਬੈਠੇ ਪਏ ਅਸੀ ਵੀ
ਕਿੱਥੇ ਸੀ ਘਰੇ ਈ ਅੱਛਾ ਅੱਛਾ, ਠੀਕ ਆ।
ਹਾਂਜੀ ਪਾਰਲਰ ਦਾ ਕਰਦੀ ਆ।
ਅੱਛਾ ਜੀ। ਠੀਕ ਅੱਛਾ ਸਕਿੰਨ ਦਾ ਹੀ ਕਰਦੇ ਹ, ਇਕੱਲਾ ਜਾਂ ਸਾਰਾ ਹੀ ਵਿੱਚ। ਹਾਂ ਜਿੱਦਾਂ ਅੱਛਾ ਜੀ ਠੀਕ ਹੈ ਜੀ ਠੀਕ ਹਾਂਜੀ-ਹਾਂਜੀ ਗਰਮੀ ਹੈ ਨਾ ਬਹੁਤ ਜਿਆਦਾ ਤੇ ਸੀਜਨ ਵੀ ਥੋੜਾ ਔਫ ਚ ਚੱਲਦਾ ਤਾਂ ਕਰਕੇ ਘੱਟ ਨ ਕਰਦਾ ਹਾਂਜੀ ਹੋਰ ਹਾਂਜੀ-ਹਾਂਜੀ ਔਖਾ ਤਾਂ ਹੋ ਜਾਂਦਾ ਹਾਂਜੀ ਹੋਰ ਘਰੇ ਸਭ ਕਿੱਦਾਂ
ਘਰੇ ਸਭ ਵਧੀਆ ਤੁਸੀਂ ਸੁਣਾਓ
ਸਾਡੇ ਵੀ ਵਧੀਆ ਅਸੀਂ ਅੱਜ ਅਰਬੀ ਬਣਾਈ ਸੀਗੀ
ਅੱਛਾ-ਅੱਛਾ ਅੱਜ ਕੱਲ੍ਹ ਸਬਜ਼ੀਆਂ ਹੈ ਹੀ ਨਹੀਂ ਇਹੀ ਸਭ ਕੁਛ ਖਾਣ ਨੂੰ ਹੋ ਬਸ
ਹਮ ਇਹੀ ਕੁਛ ਜਾਂ ਤੋਰੀਆਂ ਹੋ ਗਈਆਂ ਘੀਆ, ਕੱਦੂ ਵਸ ਆਹੀ ਕੁੱਛ ਹੈ।
ਉਹੀ ਤਾਂ ਹੋਰ ਬਨਾ ਲਈ ਚਾਹ ਹੈਲੋ ਹੈਲੋ ਹੈਲੋ ਹੈਲੋ
ਹੈਲੋ
ਹਾਂਜੀ-ਹਾਂਜੀ ਮੈਂ ਕਿਹਾ ਬਨਾਲੀ ਚਾਹ
ਚਾਹ ਹਾਂਜੀ ਬਸ ਚਾਹ ਪੀਣੀ ਸੀਗੀ ਹਜੇ ਰੱਖੀ ਹੋਈ ਹੈ
ਅੱਛਾ-ਅੱਛਾ
ਹਾਂਜੀ, ਤੁਸੀਂ ਦੱਸੋ? ਹਾਂਜੀ, ਹਾਂਜੀ ਹੁਨ ਤਾਂ ਫਿਲਹਾਲ ਫਰੀ ਐਂ।
ਕੰਮ ਤੇ ਨੀ ਗਈ?
ਨੀਂ ਅੱਜ ਨ ਤੁਹਾਨੂੰ ਦੱਸਿਆ ਨਾ ਅੱਜ ਬਰਡੇ ਤੇ ਗਏ ਸੀ, ਫਿਰ ਉੱਧਰੋਈਂ ਛੁੱਟੀ ਕਰਨੀ ਪਈ ਸੀ।
ਹਮ, ਹਮ, ਹਮ, ਹਮ।
ਹਾਂਜੀ, ਤਾਂ ਕਰਕੇ, ਫਿਰ
ਛੁੱਟੀ ਵੀ ਲੈਨੀ, ਔਖੀ ਹੋਏਂਦੀ ਹੋਣੀ ਨਾ?
ਹਾਂਜੀ, ਹੁੰਦਾ ਤਾ ਹੈ। ਪਰ ਹੁਣ ਜਿੱਥੇ ਜਾਣਾ ਬੰਦੇ ਨੇ ਉੱਥੇ ਜਾਣਾ ਈ ਪੈਂਦਾ।
ਹਾਂ, ਇਹ ਵੀ ਹੈ। ਓਦਾਂ ਕੁਛ ਬੋਲਦੇ ਤਾਂ ਨੀ?
ਹਾਂਜੀ। ਕਾਂਮ ਤਾਂ ਸਾਰੀ ਜ਼ਿੰਦਗੀ ਨੀਂ ਮੁੱਕਣੇ।
ਹਾਂ, ਇਹ ਤਾਂ ਹੈ।
ਅਤੇ ਕੱਲ
ਮੈਂ ਕਿਹਾ ਉਹ ਬੋਲਦੇ ਤਾਂ ਨੀ ਹੁੰਦੇ, ਛੁੱਟੀ ਵੇਲੇ?
ਕੱਲ ਨੂੰ ਜਾ ਕੇ ਪਤਾ ਲੱਗਗਾ ਕੀ ਬਦਾ
ਹਮ, ਇਹ ਵੀ ਹੈ।
ਹਾਂਜੀ।
ਯੇਅਰ ਦੇਖੋੁਣ ਜਿੱਥੇ
ਚਲੋ ਜਾਣਾਈ ਪੈਂਦਾ, ਹਾਂਜੀ ਓ ਤਾਂ ਹੈ। ਹੁਨ ਆਪ, ਜਿਹੜੇ ਸਾਡੇ ਓਨਰ ਆ, ਓਂਨਾਂ ਨੂੰ ਕੋਈ ਕੰਮ ਜੇ ਓਂਨਾਂ ਨੂੰ ਵੀ ਤਾਂ, ਅਕਸਰ ਜਾਣਾਈ ਪੈਂਦਾ ਐ।
ਹਾਂ, ਤੇ ਉਹ ਜਾਣਾ-ਜਾਣਾ ਹੀ ਪੈਣਾ ਉਹਨਾਂ ਨੁੰ। ਹਮ
ਜਾਵੇ ਤਾਂ, ਹਨਾ, ਜਾਨਾਈ ਪੈਂਦਾ।
ਸਾਰੀ ਸਟਾਫ ਹੈ ਜੇ ਆਪਾਂ ਉਹਨਾਂ ਦੇ ਅੰਡ
ਹਮ, ਹਮ, ਹਮ, ਹਮ।
ਹਾਂਜੀ।
ਇਹ ਤਾਂ ਹੈ।
ਫਰ ਹਾਂ, ਚਲੋ ਕੋਈ ਗੱਲ ਨੀ।
ਕੋਈ ਨੀ, ਕੀ ਕੈ ਸਕਦੇ ਯਾਰ ਆਪਾਂ ਕਿਸੇ ਨੂੰ।
ਹਾਂਜੀ, ਉਹ ਤਾਂ ਹੈ। ਹੋਰ ਫ
ਅਗਲੇਆਂ ਨੇ ਪੈਸੇ ਦੇਨੇ ਆ ਉਹਨਾਂ ਨੇ ਸਾਡੀ ਨੀਂ ਸੁਣਣੀ।
ਹਮ, ਏ ਹੋ ਜਾਂਦੀ ਨਾ ਗੱਲ। ਉਹਨਾਂ ਨੇ ਹੀ ਉਹਨਾਂ ਤੋਂ ਹੁੰਦਾ ਆ ਬਸ ਕਿ ਅਸੀਂ ਕਿਹੜਾ ਤੁਹਾਨੂੰ ਇੱਥੇ ਫਰੀ ਰੱਖਿਆ ਹੈ ਜਾਂ ਕੁਛ ਵੀ ਹੈ
ਹਾਂ ਬਿਲਕੁਲ ਬਿਲਕੁਲ ਹੋਰ ਰਾਤ ਨੂੰ ਕਿਨਾ
ਹਾਂਜੀ
ਅੱਜ ਅਸੀਂ ਰਾਜਮਾਂ ਚਾਵਲ ਬਣਾਏ ਸੀਗੇ
ਅੱਸ਼ਾ ਈ।
ਹਾਂਜੀ ਜੀ, ਤੁਸੀਂ ਰਾਤ ਨੂਂ ਕੀ ਬਣਾਣਾ?
ਰਾਤ ਨੂੰ ਦੇਖੋ ਸ਼ਾਇਦ, ਤੋਰੀਆਂ ਬਣਾਉਂਣਗੇ ਮੰਮੀ ਹੁਣੀ।
ਅੱਛਾ, ਅੱਛਾ।
ਹਾਂਜੀ।
ਤੁਸੀਂ ਵੀ ਪਾਰਲਰ ਦਾ ਕੰਮ ਕਰ ਲੈਂਦੇ? ਤੁਸੀਂ ਵੀ ਮੈਂ ਕਿਹਾ ਪਾਰਲਰ ਦਾ ਕੰਮ ਕਰ ਲੈਂਦੇ?
ਹਾਂਜੀ ਹਾਂਜੀ ਮੈਂ ਵੀ, ਕਰ ਲੈਂਦੀ ਹਾਂ।
ਅੱਛਾ ਅੱਛਾ ਤੁਹਾੇ ਤੋਂ ਕਿਹੜੇ ਕਿੜ ਫੇੀਅਲ ਪਏ ਆ
ਸਾਡੇ ਤੋਂ ਇੱਕ ਸ਼ਹਿਨਾਜ਼ ਦਾ ਤੇਿੰਗ ਵਾਈਟਿੰਗ ਦਾ ਆ ਤੇ
ਹੂ,,,
ਸਪਰੈਡ ਗਲੋ ਕਰ ਕੇ ਨਾ ਇੱਕ
ਸੈਵਨ ਸਟੈਪ ਵਾਲਾ
ਹਾਂਜੀ ਹਾਂਜੀ ਉਹ ਸੇਵਨ ਸਟਾਰ
ਅੱਛਾ- ਅੱਛਾ ਉਹ ਵੀ ਬਹੁਤ ਸਹੀ ਆ ਉਹਦਾ ਫਿਰਸ਼
ਹਾਂਜੀ ਉਹਦਾ ਰਿਜ਼ਲਟ ਬਹੁਤ ਵਧੀਆ ਹੈ ਹੋਰ ਹਾਂਜੀ ਉਹਦੇ ਵਿੱਚ ਇਹ ਹੈ ਸਿਰਮ ਵਗੈਰਾ ਨਾ ਜਲ ਜੈਲ ਇਹ ਜ਼ਿਆਦਾ ਹੈ ਉਹਦੇ ਵਿੱਚ ਪ੍ਰੋਡਕਟ ਵਾਲ ਜ਼ਿਆਦਾ ਯੂਜ ਹੁੰਦੇ ਆ ਹਾਂਜੀ ਪਰ ਉਹਦਾ ਰਿਜ਼ਲਟ ਵਧੀਆ ਹੈ
ਜੈ ਬਗੈਰ ਜ਼ਿਆਦਾ ਦੀਈ ਰਿਜ਼ਲਟ ਵਧੀਆ ਆਂਦਾ
ਹਾਂਜੀ ਰਿਜ਼ਲਟ ਵਧੀਆ ਹੈ ਪਹਿਲੀ ਵਾਰ ਚ ਕਿਤੇ ਦਾ ਪਤਾ ਲੱਗਦਾ ਹੈ ਹੂ ਕਿਉਂਕਿ ਸਾਡੀ ਦੁਕਾਨ ਤੇ ਆਏ ਹੈ ਨਾ ਪਹਿਲਾਂ ਪਹਿਲਾਂ ਦੋ ਤਿੰਨ ਵਾਰੀ ਤੇ ਵਧੀਆ ਹੈ
ਹੂ,,,
ਨੈਨੀ ਬੜੀ ਗਿਆ ਅਸੀਂ ਤੇ ਨਾਲ ਟਾਈਮ ਪਾਸ ਤਾਂ ਕਰਨਾ ਪੈਣਾ ਕੁਰਕਰੇੇ ਖਾਣ ਲਈ ਪਏ ਆ
ਅੱਛਾ ਜੀ ਠੀਕ ਆ ਹੋਰ ਤੁਸੀਂ ਫੁੱਲ ਟਾਈਮ ਦਿੰਦੇ ਹੋ ਸਲੂਨ ਤੇ ਗਰਮੀ ਤਾਂ ਬਹੁਤ ਆ ਸਵੇਰੇ ਬੱਦਲ ਅੱਛਾ ਤੇ ਠੀਕ ਆ ਗਰਮੀ ਤਾਂ ਸਵੇਰ ਵੀ ਬਦਲ ਹੁੰਦਾ ਸੀਗਾ ਤੇ ਮੀਹ ਪਿਆ ਕਿੱਥੇ ਧੁੱਪ ਨਿਕਲੀ ਹੋਈ ਸਵੇਰੇ ਬੱਦਲ ਹੋਇਆ ਸੀਗਾ ਇੰਨਾ ਕਾਲਾ ਕਿ
ਅੱਛਾ ਸਾਡੇ ਇੱਦਰ ਸੀਗਾ ਬੱਦਲ ਹੋਇਆ ਪਾਇਆ ਸੀਗਾ ਹੈਲੋ ਹੈਲੋ